ਸਤਿ ਸ਼੍ਰ ਅਕਾਲ-
ਸਤਿ ਸ਼੍ਰੀ ਅਕਾਲ-
ਕੀ ਹਾਲ ਚਾਲ, ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ ਹੋਰ, ਡਿਨਰ ਕਰ ਲਿਆ-
ਹਾਂ ਕਰ ਲਿਆ, ਜਸਟ ਕੀਤਾ ਸੀ-
ਓਕੇ, ਕੀ ਖਾਇਆ-
ਅੱਜ ਅਸੀਂ ਉਹ ਬਣਾਇਆ ਸੀ, ਕੀ ਕਹਿੰਦੇ ਨੇ ਪਨੀਰ
ਅੱਛਾ ਵਧੀਆ ਗੱਲ, ਹੋਰ ਕੀ ਕਰ ਰਹੇ ਸੀ
ਬਸ ਏਦਾਂ ਹੀ ਬੈਠੇ ਸੀ, ਮਿਊਜਿਕ ਸੁਨਦੇ ਪਏ ਸੀ।
ਅੱਛਾ, ਵਧੀਆ ਲੱਗਦਾ ਤੁਹਾਨੂੰ ਮਿਊਜਿਕ ਸੁਣਨਾ?
ਹਾਂ ਹਾਂ, ਕਦੀ ਕਦੀ ਮੂਡ ਹੋ ਜਾਂਦਾ।
ਹਾਂ, ਕੀ ਬੈਨੀਫਿਟ ਹੋ ਸਕਦੇ ਨੇ ਮਿਊਜਿਕ ਦੇ?
ਹਾਂ, ਮਿਊਜਿਕ ਸਾਨੂੰ ਇਹ ਵੀ ਜਦੋਂ ਸਾਡਾ ਮਾਈੰਡ ਸਾਨੂੰ ਅਹ ਮਤਲਬ, ਸਟਰ੍ਰੈਸ ਹੁੰਦਾ ਹੈ ਜਾਂ ਬਹੁਤ, ਅਸੀਂ ਪਰੇਸ਼ਾਨ ਹੁੰਦੇ ਹਾਂ ਅਤੇ ਮਿਊਜ਼ਿਕ ਸੁਣ ਕੇ ਇਹ ਵੇ, ਕਿ ਅਸੀਂ ਰਿਲੈਕਸ ਹੋ ਜਾਂਦੇ ਹਾਂ।
ਹਾਂਜੀ ਹਾਂਜੀ, ਇਹ ਤੇ ਹੈ।
ਹਾਂਜੀ।
ਵਧੀਆ ਗੱਲ ਹਨਾ, ਸੁਣਨੀ ਚਾਹੀਦੀ ਹੈ ਮਿਊਜਿਕ ਵਗੈਰਾ ਨਾ- ਬੰਦਾ ਕਿਸੇ ਟਾਈਮ, ਇਸ ਤਰ੍ਹਾਂ ਦਾ ਹੀ ਮੂਡ ਹੁੰਦਾ ਕਿਸ ਟੈਮ ਹੈਪੀ ਹੈ ਆਪਾਂ ਹੁਣ ਜਦੋਂ ਸਾਡੇ ਘਰ ਵਿਆਹ ਹੁੰਦਾ, ਤਾਂ ਵੀ ਤਾਂ ਆਪਾਂ ਗਾਣੇ ਚਲਾ ਕੇ ਡਾਂਸ ਹੀ ਕਰਦੇ ਹਾਂ।
ਹਾਂ ਹਾਂ
ਤੇ ਵੈਸੇ ਵੀ ਸਾਡਾ ਮੂਡ ਸੈਡ ਹੁੰਦਾ, ਤਾਂ ਵੀ ਆਪਾਂ ਗਾਣੇ ਸੁਣਦੇ ਹਾਂ। ਵਧੀਆ ਏ। ਥੋੜ੍ਹਾ ਨਾ ਮਾਇੰਡ ਫ੍ਰਰੀ ਕਰਨ ਲਈ ਸੁਣਨਾ ਚਾਹੀਦਾ ਹੈ ਸਾਨੂੰ
ਹਾਂ
ਹਾਂ ਇੰਨਾ ਵੀ ਨਹੀਂ ਹੈਗਾ, ਕਿ ਇੰਨਾ ਸੁਣੀਏ ਸਾਰਾ ਦਿਨ ਸਾਡੇ ਕੰਨਾਂ ਚ ਈਅਰਬੋਡਸ ਹੀ ਲੱਗੇ ਦੇ ਨੇ। ਉਹ ਵੀ ਨੁਕਸਾਨ ਏ। ਇਨਾ ਵੀ ਨੀ ਮਤਲਬ- ਠੀਕ ਏ ਆਪਣੀ ਲਾਈਫ ਵਿੱਚ ਸੁਣਨਾ ਚਾਹੀਦਾ ਹੈ, ਵਧੀਆ ਏ।
ਹਾਂ, ਮੈਨੂੰ ਤੇ ਇਹ ਵੇ ਕੁਛ ਪਰਟੀਕੁਲਰ ਸਿੰਗਰਾਂ ਦੇ ਜਿਹੜੇ ਨੇ ਮਿਊਜਿਕ ਬਹੁਤ ਅੱਛੇ ਲੱਗਦੇ ਨੇ ਜੋ, ਕਿ ਮਤਲਬ ਇੱਕ ਹੁੰਦਾ ਨਾ, ਕਿ ਅ ਆਵਾਜ਼ ਥੋੜ੍ਹੀ ਹੁੰਦੀ ਹੈ, ਜੋ ਸਾਡੇ ਮਨ ਨੂੰ ਛੂਹ ਲੈਂਦੀ ਹੈ।
ਹਾਂਜੀ ਹਾਂਜੀ, ਐ ਤੇ ਹੈ।
ਹਾਂ
ਬੱਚੇ ਏ
ਹੋਰ ਸਭ ਠੀਕ ਏ।
ਹਾਂਜੀ ਹਾਂਜੀ ਸਭ ਵਧੀਆ, ਬਸ ਮੈਂ ਵੀ ਓਨਲਾਈਨ ਸ਼ੋਪਿੰਗ ਕਰ ਰਹੀ ਸੀ। ਮੈਂ ਕਿਹਾ ਬੜੇ ਦਿਨ ਹੋ ਗਏ ਗੱਲ ਨੀ ਹੋਈ, ਮੈਂ ਕਿਹਾ ਚਲੋ ਮੈਂ ਫੋਨ ਕਰਾਂ ਪਹਿਲੇ।
ਹਾਂਜੀ-ਹਾਂਜੀ।
ਹਾਂ, ਤੁਸੀਂ ਕੀ ਪ੍ਰੈਫਰ ਕਰਦੇ ਹੋ, ਔਨਲਾਈਨ ਸ਼ੋਪਿੰਗ ਜਾਂ ਔਫਲਾਈਨ।
ਅਸੀਂ, ਹਾਂ। ਮੈਂ ਕਦੀ-ਕਦੀ ਕਰ ਲੈਂਦਾ ਵਾ, ਔਨਲਾਈਨ ਸ਼ੋਪਿੰਗ ਵੈਸੇ ਤੇ ਜਦੋਂ ਮੈਨੂੰ ਮਤਲਬ ਅਰਜੈਂਟ। ਭੀੜ ਹੁੰਦੀ ਐ, ਹੋਰ ਮੈਨੂੰ ਜਿੱਦਾਂ। ਕੋਈ ਵਧੀਆ, ਮਤਲਬ ਜਗ੍ਹਾ ਜਿੱਦਾਂ ਮਤਲਬ ਮੈਨੂੰ ਕੋਈ ਆਪਣੀ ਅਹ ਜਿੱਦਾਂ ਕਲੋਥ ਹੋ ਗਏ, ਕੱਪੜੇ ਹੋ ਗਏ ਜਿੱਦਾਂ, ਹੋਰ ਸਾਰੀ ਚੀਜ਼ਾਂ ਹੋ ਗਈਆਂ, ਮਤਲਬ ਜੋ ਡੇਲੀ ਯੂਜ਼ ਚੂਨ, ਉਹ ਤੇ ਮੈਂ ਸ਼ੋਪ ਸ਼ੋਪ ਤੋਂ ਹੀ ਪ੍ਰੈਫਰ ਕਰਦਾ ਵਾਂ।
ਅੱਛਾ ਹਾਂਜੀ ਤੁਸੀਂ ਜੋਬ ਵਗੈਰਾ ਕਰਦੇ ਹੋਣੇ ਨਾ ਤੁਹਾਨੂੰ ਜੈਂਟਲੀ ਚਾਹੀਦੇ ਹੁੰਦੇ ਨੇ, ਹਾਂਜੀ!
ਅੱਛੀ ਹੈ ਔਨਲਾਈਨ ਵੀ ਕਰਨਾ ਸਹੀ ਹੈ, ਜਿੱਥੇ ਤੁਹਾਡਾ ਪੈਸਾ ਬੱਚੇ, ਤੁਸੀਂ ਉਹ ਵੀ ਥੋੜਾ ਸਭ ਪ੍ਰੈਫਰ ਕਰ ਸਕਦੇ ਹੋ।
ਹਾਂਜੀ ਹਾਂਜੀ ਇਹ ਤੇ ਹੈ।
ਹਾਂ।
ਕਿਸੀ ਟਾਈਮ ਨਾ ਉਹ ਆਫਲਾਇਨ, ਆਪਾਂ ਓਨਲਾਈਨ ਤੇ ਕੱਪੜਾ ਖਰੀਦ ਲੈਂਦੇ ਹਾਂ, ਲੇਕਿਨ ਕਿਸੀ ਟਾਈਮ ਐਵੇਂ ਹੀ ਆ ਜਾਂਦੇ ਨੇ ਕੱ
ਹਾਂ, ਖਰਾਬ ਹੁੰਦੇ ਨੇ ਕਈ-ਕਈ ਵਾਰ।
ਮੈਂ ਕਾਫੀ ਟਾਈਮ ਮੰਗਵਾਇਆ ਇਹ, ਤੇ ਮੈਨੂੰ ਨਾ ਕੋਈ ਵਧੀਆ ਜਿਹਾ ਨੀ ਲੱਗਿਆ। ਲੇਕਿਨ ਐ ਇਹ ਟਾਈਮ ਸੇਵਿੰਗ ਏ ਸਾਡੀ, ਕਿ ਸਾਨੂੰ ਬਜ਼ਾਰ ਨੀ ਜਾਣਾ ਪੈਂਦਾ।
ਹਾਂ, ਇਹ ਤੇ ਹੈ, ਸਾਡਾ ਮਤਲਬ ਪੈਸਾ ਵੀ ਬਚਦਾ ਏ ਹੋਰ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਬਸ ਇਹੀ ਹੈ, ਬੈਨੀਫਿਟ ਇਹਦੇ। ਬਾਕੀ ਔਫਲਾਈਨ ਜ਼ਿਆਦਾ ਵਧੀਆ ਏ, ਔਫਲਾਈਨ ਇਸ ਤਰ੍ਹਾਂ ਆਪਾਂ ਖੁੱਦ ਦੇਖਾਂਗੇ।
ਹੁਣ ਜਿੱਦਾਂ ਮੈਂ ਤੁਹਾਨੂੰ ਕਹਾਂ, ਅਸੀਂ ਦਵਾਈਆਂ ਦੀ ਸਾਨੂੰ ਲੋੜ ਪੈਂਦੀ ਹੈ। ਤੇ ਉਹ ਮੈਂ। ਮੈਂ ਸਭ ਨੂੰ ਇਹੀ ਕਹਿੰਦਾ ਵਾ, ਤੁਸੀਂ ਸ਼ੋਪ ਤੇ ਜਾ ਕੇ ਦਵਾਈ ਲਓ, ਦੁਕਾਨ ਤੇ ਜਾ ਕੇ ਦਵਾਈ ਲਓ। ਕਿਉਂਕਿ ਅੱਜ-ਕੱਲ੍ ਨਾ ਨਕਲੀ ਬੜੀ ਬਣਦੀ ਪਈਆਂ ਨੇ, ਤੇ ਔਨਲਾਈਨ ਵੀ ਬੜੀ ਸੇਲ ਹੁੰਦੀਆਂ ਨੇ।
ਹਾਂਜੀ-ਹਾਂਜੀ। ਹੁਣ ਸਾਡੇ ਰਲੇਟਿਵਸ ਵਿੱਚ ਹੈਗੇ ਸੀ, ਤੇ ਉਹ ਕਾਫੀ ਜ਼ਿਆਦਾ ਬਿਮਾਰ ਸੀ। ਤੇ ਉਹਨਾਂ ਨੂੰ ਨਾ ਕੋਈ ਮੈਡੀਸਨ ਐਸੀ ਦਿੱਤੀ ਦੀ ਸੀ, ਕਿ ਸਟਰੈਸ ਉਹਨਾਂ ਦਾ ਮਾਇੰਡ ਰਿਲੈਕਸ ਰਹੇ। ਤੇ ਆਪਾਂ ਵੈਸੇ ਨੋਰਮਲ ਸ਼ੋਪ ਤੋਂ ਨਹੀਂ ਲੈ ਸਕਦੇ, ਉਹਨਾਂ ਦੀ ਮੈਡੀਸਿਨ।
ਹਾਂਜੀ-ਹਾਂਜੀ।
ਉਹ ਡਾਕਟਰ ਰੈਫਰ ਕਰੇਗਾ, ਤਾਂ ਹੀ ਆਪਾਂ ਲੈ ਸਕਦੇ ਹਾਂ, ਤੇ।
ਹਾਂ, ਹੋਰ, ਡਾਕਟਰ ਦਾ ਪਰਚਾ ਲੱਗਦਾ ਸਾਰਾ ਹੋਰ। ਜਿਹੜੀ ਸਰਕਾਰ ਏ, ਉਹ ਸਾਰਾ ਸਾਡਾ ਡਾਟਾ ਰੱਖਦੀ ਏ। ਤਾਂ ਜਾ ਕੇ ਉਹ ਦਵਾਈਆਂ ਮਿਲਦੀਆਂ ਨੇ। ਮੈਂ ਐਸੀ ਫੀਲਡ ਚ' ਹੈਗਾ ਵਾ ਨਾ, ਤੇ ਮੈਨੂੰ ਥੋੜ੍ਹਾ ਜਿਹਾ ਪਤਾ ਹੈ ਮਤਲਬ। ਨਾਰਕੋਟਿਕ ਮੈਡੀਸਨ ਕਹਿੰਦੇ ਨੇ ਇਹਨਾਂ ਨੂੰ, ਨਸ਼ ਨਸ਼ੀਲੀ ਦਵਾ ਹੁੰਦੀਆਂ ਨੇ ਕਿਉਂਕਿ ਲੋਕ। ਕਿ ਜਿਹੜੇ ਨੇ ਅੱਜ-ਕੱਲ੍ਹ। ਬੜਾ ਮਿਸਯੂਜ ਕਰਦੇ ਪਿ ਨੇ ਦਵਾਈਆਂ ਦਾ, ਨਸ਼ੇ ਕਰਦੇ ਪੇ ਨੇ ਦਵਾਈਆਂ ਦੇ।
ਹਾਂਜੀ-ਹਾਂਜੀ ਇਹ ਤੇ ਬਹੁਤ ਜ਼ਿਆਦਾ ਹੋ ਗਿਆ ਹੈ ਨਾ, ਹੁਣ ਹਰ ਇੱਕ ਕ ਸ਼ੈਅਰ ਚ ਦੇਖ ਲੋ ਹਰ ਏਕ ਕੁਛ ਕੋਈ ਨਾ ਕੋਈ ਤੇ ਐਸਾ ਹੋਏਗਾ ਹੀ- ਜੇਰਾ ਕਦੀ ਏ-ਕਦੀ ਏ ਨਸ਼ਾ ਕਰ ਰੇਆ, ਕਦੀ ਔ ਨਸ਼ਾ ਕਰ ਰੇਆ ਮਤਲਬ ਜਾਦਾ ਈ ਓ ਗੇਆ ਏ ਹਨਾ ਅੱਜ-ਕੱਲ
ਹਾਂਜੀ। ਲੇਕੇਨ ਹੁਨ ਸਰਕਾਰ ਕਰ ਕੀ ਵਈ ਏ ਬੜਾ ਕੁਛ ਕਰਦੀ ਪੇਈ ਹੈ ਸਕੀਮਾਂ ਲਾ ਰਹੀ ਹੈ ਸਖਰਕਾਰ। ਬੜੇ ਲੂਲਸ ਐਪਲਾਈ ਕਰਦੀ ਪਈ ਐ।
ਹਮ ਵਧੀਆ ਗੱਲ ਏ ਕਰਨੇ ਚਾਈਦੇ ਨੇ ਅੱਜ ਕਲ ਏ ਨਸ਼ੇ ਛੋਟ-ਛੋਟੇ ਬਚ। ਬੱਚੇ ਨਸ਼ੇ ਕਰਦੇ ਨੇ ਅੱਜ-ਕੱਲ।
ਹਾਂਜੀ-ਹਾਂਜੀ ਐਹੇ ਨਾ ਅੱਜ-ਕੱਲ ਜਿੰਨਾ ਲੋਕਾਂ ਨੂੰ ਹੁਨ ਨੀਂਦ ਨੀ ਆਂਦੀ ਏ- ਤੇ ਦੋ ਗੋਲੀ ਖਾ ਲੈਂਦੇ ਨੇ ਨੀਂਦ ਦੀ ਤੇ- ਓ ਵੀ ਵੜਾ ਜਰੂਰੀ ਏ ਸਾਡੀ ਨੈਚੁਰਲ ਸਾਨੂੰ ਨੀਂਨ ਲੈਨਾ ਵੀ ਵੜਾ ਜ਼ਰੂਰੀ ਏ। ਹੁ ਕਿਸੀ ਦੀ ਲਾਈਫ ਚ' ਥੋੜੀ ਜੇਹੀ ਕੋਈ ਵੀ ਅ ਮਿਸ ਹੈਪਨਿੰਗ ਹੋ ਗਈ ਤੇ ਉਹ ਮਲਬ ਪਰਸ਼ਾਨ ਹੋ ਯਾਦਾ ਹੈ। ਸਟਰ੍ਰੈਸ ਲੈ ਲੈਂਦਾ ਹੈ ਯਾ ਪੈਹੇ ਦੀ ਕਮੀ ਆ ਗਈ ਯਾਂ ਘਰ ਚ' ਪਰਿਵਾਸ ਚ' ਦਿਕ ਕਤ ਆ ਗਈ ਤੇ ਉਹ-ਤੇ ਉਹ। ਹੋ ਜਨਦਾ ਏ ਬਹੁਤ ਕੇਲਾ ਪੈ ਜਾਦਾ ਹੈ। ਤੇ ਐਸ ਟੈਮ ਚ ਫੇਰ ਓ ਨਸ਼ੇ ਦੀ ਗੋਲੀਆਂ ਖਾਂਦਾ ਨੀਂਦ ਦੀ ਸੌਨ ਦੀ ਗੋਲੀਆਂ ਖਾਂਦਾ ਏ। ਤੇ ਮੈਂ ਤੇ ਕੈਂਦਾ ਵਾਂ ਕੇ ਸਾਨੂੰ ਸੋਨਾ ਬੋਤ ਜ਼ਰੂਰੀ ਏ ਸਾਡੀ ਅੱਠ ਘੰਟੇ ਦੀ ਜੇੜੀ ਨੀਂਦਰ ਐ ਓ ਪੂਰੀ ਹੋਨੀ ਚਾਈਦੀ ਐ।
ਹਾਂਜੀ-ਹਾਂਜੀ ਐਹ ਤੇ ਹੈ। ਦੇਖੋ ਜੇ ਆਪਾਂ ਸੋਵਾਂਗੇ ਨੀ ਸਵੇਰੇ ਉੱਠਾਂਗੇ ਸਾਡਾ ਮਾਇੰਡ ਈ ਰਿਲੈਕਸ ਨੀ ਰਏਗਾ ਆਪਾਂ ਸਾਰਾ ਦਿਨ ਜੇ ਥੱਕੇ-ਥੱਕੇ ਰਆਂਗੇ ਫੇਰ ਓ ਆਪਾਂ ਓਈ ਮੈਡੀਸਨ ਖਾ ਲੈਂਨੇ ਆਂ।
ਹਾਂਜੀ-ਹਾਂਜੀ-ਹਾਂਜੀ।
ਕਲ ਹੋ ਰਿਆ ਨਾ ਆਪਾਂ ਸਲੀਪ ਨੀ ਵਦੀਆ ਲੈ ਰਏ ਆਪਨੀ।
ਹਾਂਜੀ-ਹਾਂਜੀ। ਮੇਰਾ ਇੱਕ ਦੋਸਤ ਹੈਗਾ ਸੀ ਅ ਓ ਵੀ ਜੇੜਾ ਪਰੇਸ਼ਾਨ ਬੋਤ ਰੈਂਦਾ ਸੀ ਤੇ ਮੈਂ ਓਨੂੰ ਐਈ ਦੱਸੇਆ ਕੇ ਤੂੰ ਤੇ ਇੱਕ ਘੰਟਾ ਪੈਲਾਂ ਸੌਨ ਤੋਂ ਪੈਲਾਂ ਠੰਡੇ ਪਾਨੀ ਚ ਪੈਰ ਰੱਖ ਜੇੜਾ ਪਾਨੀ ਠੰਡਾ ਹੁੰਦਾ ਨਾ ਓਸ ਤਾਨੂੰ ਅਹ ਅੱਛੀ ਨੀਂਦ ਲੈ ਕੇ ਆਂਦਾ ਏ, ਸਾਡਾ ਬੋਡੀ ਚ ਇੱਕ ਹੋਰਮੋਨ ਹੁੰਦਾ ਏ ਸੈਰੋਟੋਨ ਓ ਸੈਰੇਟੋਨਿਨ ਕਰਕੇ
ਹਾਂਜੀ-ਹਾਂਜੀ।
ਔਕਸੀਟੋਸਿਨ ਤੇ ਓ ਰਿਲੀਜ਼ ਹੁੰਦਾ ਏ ਸਾਡੀ ਬੋਡੀ ਚ ਤੇ ਸੁਸ ਤਾਨੂੰ ਅਹ ਨਿੰਦਰ ਮਤਲਬ ਕੌਸ ਕਰਦਾ ਏ। ਕੋਈ ਏ ਮਤਲਬ ਮਤਲਬ ਓਈ ਏ ਖੁਸ਼ ਰੈਨਾ ਚਾਈਦਾ ਏ ਆਪਨੀ ਬੋਡੀ ਨੂੰ ਵੀ ਖੁਸ਼ ਰੱਖਨਾ ਚਾਈਦਾ ਵੇ। ਇੱਕ ਅੱਛੀ ਨਿੰਦਰ ਪੂਰੀ ਹੋਏਗੀ ਤੇ ਅਸੀਂ ਪੂਰਾ ਡੇ ਚ ਅਸੀਂ ਆਪ ਆਪਨਾ ਕੰਮ ਕਰ ਸਕਦੇ ਹੈਗੇ ਆਂ। ਜੇੜਾ ਵੀ ਸਾਨੂੰ ਕਰਨਾ ਐ ਓ ਅਸੀਂ ਰਿਲੈਕਸ ਹੋ ਕੇ ਕਰ ਸਕਦੇ ਆਂ।
ਹਾਂਜੀ-ਹਾਂਜੀ ਏ ਨਈਂ ਐ ਵਦੀਆ ਦੱਸੇਆ ਪਾਨੀ ਚ ਨਾ ਮੈਂ ਵੀ ਟਰਾਏ ਕਰਾਂਗੀ ਕਿਸੇ ਟਾਈਮ ਐਸ ਤਰ੍ਹਾਂ ਹੁੰਦਾ ਨਾ ਟੈਂਨਸ਼ਨ ਦੇ ਕਾਰਨ ਨੀਂਦ ਨੀ ਆਂਦੀ।
ਹਾਂਜੀ-ਹਾਂਜੀ।
ਤੇ ਵਦੀਆ ਐ ਏ ਕਰਾਂਗੇ।
ਹੂੰ ਹੋਰ ਤੁਸੀਂ ਕਰ ਲਿਆ ਡਿਨਰ।
ਹਾਂਜੀ-ਹਾਂਜੀ ਹੁਨੇ ਕੀਤਾ ਸੀ, ਬਸ ਹੁਨ ਵੌਕ ਕਰ ਰਏ ਸੀ।
ਅੱਛਾ।
ਹਾਂਜੀ, ਅੱਜ ਆਪਾਂ ਬਨਾਏਆ ਸੀ
ਦਾਲ, ਬਣਾਈ ਸੀ ਅੱਜ ਆਪਾਂ ਯੇਲੋ ਵਾਲੀ।
ਅੱਛਾ, ਅੱਛਾ ਪੀਲੀ ਦਾਲ
ਹਾਂਜੀ ਹਾਂਜੀ
ਵਧੀਆ
ਬਸ ਹੁਣ ਆਪਾਂ ਬੱਚੇ ਉੱਪਰ ਲੈ ਕੇ ਆਏ ਸੀ, ਵੋਕ ਕਰਨ ਲਈ।
ਹਾਂਜੀ ਹਾਂਜੀ
ਸਾਰਾ ਦਿਨ ਤੇ ਏ ਜਾਂਦੇ ਨੀ ਏ।
ਹਾਂਜੀ
ਬੰਦਾ ਡਾਇਜਸਟ ਤੇ ਹੋਣਾ ਚਾਹੀਦਾ ਹੈ ਨਾ।
ਹਾਂ ਬਹੁਤ ਜ਼ਰੂਰੀ ਹੈ। ਪੈਦਲ ਚੱਲਣਾ ਵੀ ਬਹੁਤ ਜ਼ਰੂਰੀ ਹੈ
ਹਾਂਜੀ ਹਾਂਜੀ ਨਾਲੇ ਹੁਣ ਥੋੜ੍ਹਾ ਵੋਕ ਕਰੇਗੇ, ਥੋੜਾ ਥੱਕਣਗੇ
ਤੇ ਫੇਰ ਆਰਾਮ ਨਾਲ ਸੋਣਗੇ ਨਈ ਤੋ ਸੌਂਦੇ ਨੀ ਹੈ ਰਾਤੀ ਬਾਰਾਂ, ਇੱਕ ਇਕ ਵੱਜ ਜਾਂਦੇ ਨੇ ਫੇਰ ਸਵੇਰੇ ਉਹੀ ਸਾਰੇ ਲੇਟ ਉੱਠਦੇ ਨੇ ਸਾਰਾ ਦਿਨ ਐਵੇਂ ਹੀ ਰਹਿ ਜਾਂਦਾ ਹੈ ਸਾਰਾ ਦਿਨ ਕੰਮ, ਕਾਰ ਵਿੱਚ ਹੀ ਨਿਕਲ ਜਾਂਦਾ ਹੈ।
ਹਾਂਜੀ।
ਬਸ, ਇਹੀਏ ਨਾ ਛੁੱਟੀਆਂ ਪਈਦੀਆਂ ਨੇ ਬੱਚੇ ਵੀ ਵਿਚਾਰੇ ਕੀ ਕਰਨ?
ਹ, ਹ ਹਾਂਜੀ, ਇਹ ਵੀ ਸਹੀ ਗੱਲ ਹੈ।
ਬਸ। ਮੈਂ, ਵੀ ਸਵੇਰੇ ਕਲਾਸਿਸ ਲਗਾ ਲੈਂਦੀ ਹਾਂ ਐਕਸਰਸਾਈਜ਼ ਵਗੈਰਾ ਯੋਗਾ ਦੀਆਂ।
ਹਾਂਜੀ, ਯੋਗਾ ਵੀ ਬਹੁਤ ਜ਼ਰੂਰੀ ਹੈ।
ਹਾਂ, ਬਹੁਤ ਮਤਲਬ ਮੈਨੂੰ ਮੈਂ ਥੋੜ੍ਹੇ ਬਿਮਾਰ ਹੋ ਗਈ ਸੀ ਥੋੜ੍ਹੇ ਟਾਈਮ ਪਹਿਲੇ।
ਤੇ ਫੇਰ, ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਨਾ ਇਹ ਕਲਾਸੇਸ ਜੁਆਇਨ ਕਰੋ।
ਅੱਛਾ।
ਤੇ ਹਾਂਜੀ ਹੁਣ ਮੈਂ ਸਵੇਰੇ ਟਾਈਮ ਨਾਲ ਉੱਠ ਜਾਂਦੀ ਹਾਂ, ਰਾਤੀ ਵੀ ਟਾਈਮ ਨਾਲ ਸੋ ਔਰ ਆਪਣੀ ਸਲੀਪ ਵੀ ਅੱਠ ਘੰਟੇ ਦੀ ਲੈ ਲੈਂਦੀ ਹਾਂ। ਤੇ ਉਸ ਤੋਂ ਬਾਅਦ ਫਿਰ ਮੈਂ ਸਵੇਰੇ ਮੇਰੇ ਪੰਜ, ਸਾਢੇ ਪੰਜ ਵਜੇ ਕਲਾਸੇਸ ਹੁੰਦੀਆਂ ਨੇ। ਫਿਰ ਉਹ ਲਗਾਨੀ ਆ ਮੈ, ਸਾਰਾ ਦਿਨ ਵਧੀਆ ਜਾਂਦਾ ਏ ਮੇਰਾ
ਹਾਂ
ਇੰਨਾ ਮਾਇੰਡ ਰਿਲੈਕਸ ਰਹਿੰਦਾ ਏ। ਫੇਰ ਥਕਾਵਟ ਵੀ ਹੋ ਜਾਂਦੀ ਏ, ਫੇਰ ਦੁਪਹਿਰੇ ਵੀ ਨੀਂਦ ਆ ਜਾਂਦੀ, ਰਾਤੀ ਵੀ ਆ ਜਾਂਦੀ ਏ।
ਹਾਂਜੀ ਹਾਂਜੀ।
ਨਹੀਂ ਤੋ ਮੈਂ ਸਾਰਾ ਦਿਨ ਨੀ ਸੌਦੀ ਸੀ, ਨਾ ਮੈਂ ਰਾਤੀ ਸੌਦੀ ਸੀ ਨਾ ਮੈਂ ਸਵੇਰੇ ਸੌਦੀ ਸੀ।
ਹਾਂ ਮੈਂ ਵੀ ਜਿਹੜਾ ਐਕਸਰਸਾਈਜ਼ ਚਾਲੂ ਕੀਤੀ ਹੈਗੀ ਸੀ। ਤੇ ਮਤਲਬ ਬਹੁਤ ਫ਼ਾਇਦੇ ਮਿਲੇ ਮੈਨੂੰ ਕਰਨ ਦੇ
ਹਾਂਜੀ ਹਾਂਜੀ, ਨਾਲੇ ਜਿਹੜਾ ਇਹ ਤੁਸੀਂ ਦੱਸਿਆ ਨਾ ਪਾਣੀ ਪਾਣੀ ਵਿੱਚ ਪੈਰ ਰੱਖਣੇ ਨੇ, ਇਹ
ਹਾਂਜੀ ਹਾਂ ਇਹ ਮਤਲਬ ਕਿ ਮੈਂ ਟਰਾਈ ਕੀਤਾ ਸੀ। ਅਤੇ ਮੱਸ਼ਾ ਫਾਇਦਾ ਹੋਇਆ ਸਾਨੂੰ,
ਹਾਂਜੀ ਹਾਂਜੀ, ਉਹੀ ਹੈ ਨਾ ਐਸੀ ਚੀਜ਼ ਏ ਅਪਲਾਈ ਕਰੋ ਦੇਖੋ ਇਹਦਾ ਕੋਈ ਨੁਕਸਾਨ ਵੀ ਨਹੀਂ ਹੈਗਾ। ਨੋਰਮਲ ਪਾਣੀ ਲੈਣਾ ਆਪਾਂ ਮੈਡੀਸਨ ਵੀ ਤੇ ਬਾਹਰ ਤੋਂ ਕਿੰਨੀ ਮਹਿੰਗੀ ਖਰੀਦਦੇ ਹਾਂ ਉਹ ਖਾਂਦੇ ਹਾਂ ਤਾਂ ਰਿਲੈਕਸ ਰਹਿੰਨੇ ਆ। ਇਹ ਘਰ ਦਾ ਹੀ ਅਪਣਾ ਕਰੋ।
ਹਾਂਜੀ ਹਾਂਜੀ ਜਿਹੜਾ ਸਾਡਾ ਘਰ ਦੇ ਜਿਹੜੇ ਕੰਮ ਨੇ ਉਹ ਮਤਲਬ ਸਾਨੂੰ ਫਾਇਦਾ ਦੇ ਜਾਣ ਤੇ ਉਸ ਤੋਂ ਵਧੀਆ ਕੀ ਗੱਲ,
ਹਾਂਜੀ ਹਾਂਜੀ, ਇਹ ਤੇ ਹੈ। ਬਾਕੀ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ। ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ
ਚਲੋ ਠੀਕ ਏ।
ਓਕੇ ਜੀ ਸਾਸਰੀ ਕਾਲ ਜੀ।